ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ
ਵਧੀਆ ਤੁਸੀਂ ਕਿੱਦਾ ਹੋ
ਬੱਸ ਮੈਂ ਵੀ ਵਧੀਆ
ਹੋਰ ਕੀ ਕਰ ਰਹੇ ਸੀ ਕੁਛ ਵੀ ਨੀ ਮੈ ਕੁਛ ਨੀ ਬਸ ਹਾਂਜੀ
ਮੈ ਤਾਂ ਸਫ਼ਾਈ ਕਰਦੀ ਪਈ ਸੀ
ਅੱਛਾ
ਹਾਂਜੀ
ਮੈਂ ਨਾ ਘਰ ਨੂੰ ਸਾਫ ਸਾਫ ਰੱਖਣਾ ਜ਼ਰੂਰੀ ਐ
ਬਹੁਤ ਜ਼ਰੂਰੀ ਏ ਵੀ ਘਰ ਦੀ ਸਫ਼ਾਈ ਨੀ ਕਰਾਗੇ ਤੇ ਫੇਰ ਗੰਦਗੀ ਤੇ ਗੰਦਗੀ ਵੀ ਹੋਏਗੀ ਔਰ ਅਸੀ ਬਿਮਾਰ ਵੀ ਹੋਵਾਗੇ
ਹਾਂ ਫਿਰ ਤੁਸੀ ਡਿਟੋਲੋ ਵੈਰ ਲਾਦੇ ਓ ਪੋਚਾ ਮਾਰਨ ਵੇਲੇ ਕਿ ਨਹੀ
ਅੱਸਾ ਨਹੀਂ ਨਹੀਂ ਫਰਨੈਲ ਵੀ ਯੂਸ ਕਰ ਲੈਨੇ ਆ ਡੈਟੋਲ ਵੀ ਯੂਸ ਕਰ ਲੈਨੇ ਆਂ
ਅੱਛਾ
ਹਾਂਜੀ
ਨੀ ਆ ਬਹੁਤ ਵਧੀਆ ਗੱਲ ਇਹ ਤੁਹਾਡੀ ਘਰ ਤੁਸੀਂ ਸਾਫ਼ ਸਾਫ਼ ਰੱਖਦੇ ਹੋ
ਹਾਂਜੀ ਕਿਉਕਿ ਸਾਡੇ ਘਰ ਇੱਕ ਛੋਟਾ ਬੱਚਾ ਏ ਉਹ ਹੁਣ ਨੀਚੇ ਰਿੜਦਾ ਤੇਂ ਫਿਰ ਏ ਸਭ ਚੀਜ਼ਾ ਯੂਸ ਕਰ ਰਨੀ ਆ ਕੋਈ ਕੋਈ ਪਾ ਲੈਦਾ ਫੇਰ ਬੱਚੇ ਬਿਮਾਰ
ਉਹ ਫਿਰ ਇਨਫੈਕਸ਼ਨ ਫੂਕਸ਼ਨ ਨਾ ਹੋ ਜਾਏ ਉਹਦਾ ਡਰ ਰਹਿੰਦਾ
ਹਾਂਜੀ ਇਸ ਲਈ ਫਿਰ ਡਿਟੋਲ ਵਗੈਰਾ ਜਾਂ ਫਰਨੈਲ ਹੈਲੋ ਹਾਂਜੀ ਅਵਾਜ਼ ਨੀ ਆ ਰੀ
ਹਾਂ ਆ ਰਹੀ ਆ ਰਹੀ ਐ
ਹਾਂਜੀ ਠੀਕ ਆ ਹੋਰ ਤੁਸੀਂ ਕੀ ਯੂਸ ਕਰਦੇ ਹੋ ਤੁਸੀਂ ਵੀ ਡੈਟੋਲ ਵਗੈਰਾ ਯੂਜ ਤਾਂ ਕਰਦੇ ਹੀ ਹੋਗੇ
ਹਾਂ ਮਤਲਬ ਇੰਨਾ ਨੀ ਦੋ ਤਿੰਨ ਦਿਨ ਵਿੱਚ ਇੱਕ ਵਾਰੀ ਸਾਡਾ ਇਥੇ ਕੋਈ ਇੱਥੇ ਬੱਚਾ ਛੋਟਾ ਨੀ ਹੈਗਾ ਨਾ ਮਤਲਬ ਥਲੇ ਆਵੇ ਘੁੰਮੇ
ਅੱਛਾ- ਅੱਛਾ ਨਈ ਮੇਰਾ ਤੇ ਛੋਟਾ ਬੱਚਾ ਬੱਚਾ ਹਨਾ, ਹੋਰ ਉਨੇ ਹੁਣ ਈ ਰਿੜਨਾ ਸ਼ੁਰੂ ਕੀਤਾ ਤੇ ਫੇਰ ਓਦੇ ਲਈ ਜ਼ਰੂਰੀ ਆ ਉਹੋ
ਅੱਛਾ ਕਿੰਨੇ ਸਾਲ ਦਾ ਤੁਆਡਾ ਬੱਚਾ?
ਮੇਰਾ ਹਾਲੇ ਤੇ ਇਲੈਵਨ ਮੰਨਥ ਦਾ ਹੋਣ ਵਾਲਾ। ਸਾਲ ਦਾ ਵੀ ਨੀ ਹੋਇਆ, ਹਾਜੀ।
ਚਲੋ ਵੱਧੀਆ ਗੱਲ ਐ। ਹੋਰ ਤੁਸੀਂ ਤੁਆਡੇ ਕੁੜੇ ਕੂੜੇ, ਕੂੜੇ ਵਾਲੀ ਗੱਡੀ ਆਂਦੀ ਤੁਆਡੇ ਕੂੜਾ ਚੁੱਕਣ ਜਾਂ ਫੇਰ ਮਤਲਬ ਕਿਵੇਂ? ਕਿਉਂਕਿ ਸਾਡੇ ਘਰ ਦੇ ਬਾਰ ਤੇ ਅਸੀਂ ਸੁੱਟਦੇ ਆ। ਸਾਡੇ ਘਰ ਦੇ ਬਾਰ ਤੇ ਢੇਰ ਲੱਗੇਆ ਰੇਂਦਾ ਕੁੂੜੇ ਦਾ
ਅੱਛਾ ਐਂ ਤੇ ਫਿਰ ਕਾਫ਼ੀ ਪੋਲਿਊਸ਼ਨ ਹੁੰਦਾ ਵੇ
ਹਾਂ ਬੋਤ ਜਾਦਾ ਮੱਛਰ ਬੋਤ ਜਾਦਾ ਹੋ ਜਾਂਦੇ ਨੇ ਓਧਰ ਬਿਲਕੁਲ ਅ ਤੇ ਪੇਲੇ ਪੇਲੇ ਇੱਕ ਅੰਕਲ ਹੈਗੇ ਸੀ ਸਾਡੇ ਏਥੇ ਓ ਕੰਡੀ ਅੰਕਲ ਓਨਾਂ ਦੀ ਦੁਕਾਨ ਹੈਗੀ ਸੀ ਇੱਕ ਤੇ ਓ ਮਨਾ ਕਰ ਦਿੰਦੇ ਸੀ ਕਿ ਨਈ ਸੁੱਟਣਾ ਇੱਧਰ-ਇੱਧਰ ਨਈ ਫੇਕਣਾ ਕੁਛ ਵੀ ਏਦਾਂ -ਏਦਾਂ ਤੇ ਹੁਣ ਓਨਾ ਦੀ ਦੁਕਾਨ ਵੀ ਬੰਦ ਹੋ ਗਈ ਐ ਮਤਲਬ ਕਿਰਾਏ ਤੋਂ ਹਟਾਤੀ ਓਨਾਂ ਨੇ ਤੇ ਹੁਣ ਉਹ ਕੁਛ ਹੁੰਦਾ ਵੀ ਨੀ ਕੋਈ ਕੇਂਦਾ ਵੀ ਨੀ ਇੱਧਰ ਉੱਧਰ ਦਾ ਕੋਈ
ਤੇ ਮਤਲਬ ਏ ਸਾਰੇ ਫੇਂਕ ਦਿੰਦੇ ਨੇ?
ਹਾਂ। ਓਧਰ ਦੀ ਮੁਸਲਮਾਨ ਏਧਰ ਦੇ ਸਾਈਡ ਦੇ ਹੈਗੇ ਨੇ ਉਹ ਚਿਕਨ ਚੁਕਨ ਵਗੈਰਾ ਹੁੰਦੀ ਐ ਓ ਫੈਕ ਜਾਂਦੇ ਨੇ ਏਨੀ ਗੰਦੀ ਬਦਬੂ ਆਂਦੀ ਆ।
ਅੱਛਾ ਤੇ ਤੇ ਫੇਰ ਏ ਤਾਂ ਬੋਤ ਸਾਰਾ ਮਤਲਬ ਪੋਲਿਊਸ਼ਨ ਹੀ
ਰਾਤੀਂ ਹਾਂ ਰਾਤੀ ਵੇਲੇ ਸੁੱਟ ਕੇ ਜਾਂਦੇ ਨੇ ਨਾ ਅਸੀਂ ਸਵੇਰੇ ਵੇਲੇ ਸਾਡੇ ਸਾਹਮਣੇ ਸੁੱਟਣਾ ਸੀ ਫਿਰ ਮਤਲਬ ਕੁਛ ਕਹੀਏ ਵੀ ਪਰ ਰਾਤੀ ਰਾਤ ਵੇਲੇ ਸੁੱਟਦੇ ਨੇ
ਮੋਸਟਲੀ ਲੋਕੀ ਰਾਤ ਨੂੰ ਈ ਸੁੱਟਦੇ ਨੇ ਸਾਰਾ ਦਿਨ ਆਪਣੇ ਘਰ ਚ ਇਕੱਠਾ ਕਰਦੇ ਰੇਂਦੇ ਨੇ ਫੇਰ ਜਦੋਂ ਰਾਤ ਪੈਂਦੀ ਹੈ ਫੇਰ ਸੁੱਟ ਦਿੰਦੇ ਨੇ, ਕੀ ਕਿਸੇ ਨੂੰ ਪਤਾ ਵੀ ਨਈ ਲੱਗਦਾ।
ਹਾਂ ਉ ਹੁਣ ਈਦ ਆਈ ਸੀ ਹੁਣੇ ਥੋੜੇ ਦਿਨ ਪੈ ਮਤਲਬ ਬਕਰਾਈਦ ਆਈ ਸੀ ਨਾ ਤੇ ਉਹਦੇ ਵਿੱਚ ਤੇ ਬਾਈ ਸਾਹਿਬ ਉਹਨਾਂ ਨੇ ਉਹੀਓ ਸੁੱਟੇ ਹੋਏ ਸੀ ਬੜੇ ਸਾਰੇ ਤੇ ਕੁੱਤੇ ਇੱਕ ਤੇ ਕੁੱਤੇ ਬੜੇ ਬੇਕਾਰ ਹੈਗੇ ਨੇ ਕੁੱਤੇ ਸਾਡੇ ਥੜੇ ਦੇ ਸਾਹਮਣੇ ਲੈ ਆਂਦੇ ਨੇ ਓਨੂੰ। ਥੈਲੀਆਂ ਵਿੱਚ ਸੁੱਟਦੇ ਨੇ ਉਹਨੂੰ ਤੇ ਕੁੱਤੇ ਓ ਸਾਮ ਓ ਸਾਮਣੇ ਲੈ ਆਦੇਂ ਨੇ ਓਹੰਨੂ।
ਅੱਛਾ -ਅੱਛਾ।
ਫੇਰ ਓਨੂੰ ਹਟਾਣਾ ਪੈਂਦਾ।
ਨਈ ਐ ਤਾਂ ਬੋਤ ਗ਼ਲਤ ਐ। ਨਈ ਸਾਡੇ ਨਈ ਸਾਡੇ ਨਾ ਇੱਥੇ ਨਾਲੀਆਂ ਨੇ ਔਰ ਨਾ ਸਾਡੇ ਇੰਝ ਸਾਡੇ ਕਲੋਨੀ ਬਣੀ ਹੋਈ ਐ ਕਲੋਨੀ ਦੇ ਵਿੱਚ ਕੋਈ ਐਂਜ ਕੂੜਾ ਨਈ ਸੁੱਟ ਸਕਦਾ। ਮਤਲਬ ਸਾਰੇਆ ਨੇ ਨਈ, ਬੋਲਦੇ ਸਾਡੀ ਗੱਡੀ ਆਂਦੀ ਐ ਮਤਲਬ ਕਦੀ - ਕਦੀ ਤਾਂ ਰੋਜ਼ ਆਂਦੀ ਐ ਤੇ ਕਦੀ -ਕਦੀ ਤੇ ਹਫ਼ਤੇ ਚ ਦੋ ਜਾਂ ਤਿੰਨ ਵਾਰ ਆਂਦੀ ਐ। ਤੇ ਦੋ ਦਿਨ ਰੋਜ਼ ਨਈ ਆਂਦੀ ਤੇ ਫੇਰ ਮਤਲਬ ਸਾਰੇ ਗੁੱਸਾ ਕਰਦੇ ਨੇ ਕਿ ਘਰ ਚ ਏਨਾ ਕੂੜਾ ਇਕੱਠਾ ਏ ਤੇ ਡਸਟਬਿਨੀ ਮਤਲਬ ਸਮੈਲ ਏ, ਮੱਛਰ ਏ, ਮੱਖੀਆਂ ਨੇ ਤੇ ਬਿਮਾਰ ਹੋਣ ਵਾਲ਼ਾ ਹਿਸਾਬ ਐ ਨਾ। ਫਿਰ ਮਤਲਬ ਉਹਨਾ ਨੂੰ ਕਹਿੰਦੇ ਆ ਕਿ ਅਸੀਂ ਰੋਜ਼ ਮਤਲਬ ਰੋਜ਼ ਆਇਆ ਕਰੋ। ਸਾਡੇ ਕੋਲੋਂ, ਰੋਜ਼ ਕੂੜਾ ਉਠਾ ਕੇ ਲੈ ਕੇ ਜਾਇਆ
ਤੇ ਹੁਣ ਰੈਗੂਲਰਲੀ ਆਂਦੇ ਨੇ ਉਹ?
ਨਹੀਂ ਫੇਰ ਵੀ ਮਤਲਬ, ਦੋ ਦਿਨ ਬਾਅਦ ਈ ਆਂਦੇ ਨੇ। ਮਤਲਬ ਜੋ ਕੁੱਤੇ ਆ ਨਾ। ਉਹਨਾਂ ਨੇ ਤੇ ਫੇਰ ਕੂੜਾ, ਉਹਨਾ ਦੇ ਉਹਨਾਂ ਨੇ ਤੇ ਖਾਣਾ ਈ ਗੰਦ ਹੁੰਦਾ ਵਾਂ। ਤਾਨੂੰ ਪਤਾ ਈ ਐ। ਹੈਲੋ।
ਹਾਂਜੀ-ਹਾਂਜੀ।
ਹਾਂਜੀ। ਸੁਣਦੇ ਪਏ ਓ?
ਹਾਂਜੀ।
ਹਾਂਜੀ ਤੇ ਉਹ ਮਤਲਬ ਹੁਣ ਕਈ ਜੇ, ਅਸੀਂ ਬਾਹਰ ਸੁਟਾਂਗੇ 'ਤਾਂ। ਉਹ ਤਾਂ ਖਾਣਗੇ ਕੁ ਕੁਤਿਆਂ ਨੂੰ ਹੁੰਦਾ, ਜੇ ਮਤਲਬ, ਡਾਇਪਰ ਵੀ ਅਸੀਂ ਸੁੱਟਦੇ ਆ ਹਾਂ, ਡਾਇਪਰ ਵੀ ਅਸੀਂ ਸੁੱਟਦੇ। ਬੱਚੇ ਡਾਇਪਰਾਂ ਨੂੰ, ਮਤਲਬ ਡੌਗੀ ਆ ਨਾ ਡਾਇਪਰਾਂ ਨੂੰ ਬਹੁਤ ਪੈਂਦੇ। ਹੁਣ ਜਿਨਾਂ ਦੇ ਨਾਲੀਆਂ ਵਗ਼ੈਰਾ ਹੁੰਦੀਆਂ ਨੇ। ਉਹਨਾਂ ਦੇ ਵਿੱਚੋਂ ਨਿਕਾਲ ਲੈਂਦੇ ਨੇ, ਡਾਇਪਰ ਤੇ ਉਹ ਖਾਂਦੇ ਨੇ।
ਨਾ।
ਮੇਰਾ ਹਾਂ, ਉਹੀ ਫੇਰ ਬਾਹਰ ਇੰਜ ਜਿੰਨਾ ਕੁ ਖਾ ਕੇ, ਮਤਲਬ ਉਹਨੂੰ ਖੋਲ-ਖੂਲ ਕੇ ਉੱਥੇ ਗੰਦ ਪਾ ਕੇ ਚਲ ਜਾਂਦੇ। ਫੇਰ ਉੱਥੇ ਮੱਛਰ, ਮੱਖੀਆਂ, ਬਹੁਤ ਮਤਲਬ ਗੰਧ, ਸਮੈਲ, ਇਸ
ਗੁੱਸਾ ਹੁੰਦੇ ਹੋਏ ਈ
ਹਾਂ, ਸਾਡੇ ਕਲੋਨੀ 'ਚ ਗੁੱਸ ਹਾਂਜੀ। ਐਂਝ ਫਿਰ ਗੁੱਸਾ ਕਰਦੇ ਨੇ।
ਹਮ।
ਹਾਂ, ਹੁਣ ਮਤਲਬ ਕਈ ਜਗ੍ਹਾ ਤੇ ਨਾਲ਼ੀਆਂ ਹੁੰਦੀਆਂ ਨੇ ਲੋਕੀ ਕੀ ਕਰਦੇ ਨੇ। ਘਰ ਦਾ ਕੂੜਾ, ਇੱਕ-ਇੱਕ ਚੀਜ਼ ਨਾਲੀ 'ਚ ਫੇਕਦੇ ਨੇ। ਇੱਕ-ਇੱਕ ਚੀਜ਼ ਨਾਲੀ 'ਚ ਫੈਕਦੇ ਨੇ। ਉਹ ਫਿਰ ਨਾਲੀ 'ਚ ਪੂਰਾ ਕੂੜਾ ਇਕੱਠਾ ਹੋ ਜਾਂਦਾ। ਫਿਰ ਉਹ ਜਾਮ ਲੱਗ ਜਾਂਦਾ।
ਹਮ।
ਹਾਂਜੀ। ਪਰ ਉਹ ਮਤਲਬ, ਉਹ ਚੀਜ਼ ਨਹੀਂ ਹੋਣੀ ਚਾਹੀਦੀ।
ਹਾਂਜੀ।
ਉਹ ਚੀਜ਼ ਮਤਲਬ ਨਹੀਂ ਹੋਣੀ ਚਾਹੀਦੀ। ਨਾਲੀਆਂ 'ਚ ਨਹੀਂ ਸੁੱਟਣਾ ਚਾਹੀਦਾ, ਕੂੜਾ।
ਕੂੜੇ ਵਾਲੀ ਗੱਡੀ ਆਂਦੀ। ਕੂੜੇ ਵਾਲੀ ਗੱਡੀ ਆਂਦੀ‌। ਉਹਦੇ ਅੰਦਰ ਸੁੱਟੋ ਤੁਸੀਂ। ਮੇਰੇ ਕੁੜੀ ਵਾਲੀ, ਕੁੜੇ ਵਾਲੀ ਗੱਡੀ ਆਂਦੀ ਤੇ ਐ। ਉਹਦੇ ਅੰਦਰ ਸੁੱਟੋ। ਨਾਲੀ 'ਚ ਸੁਟ ਕੇ ਕਰਨਾ ਕਿ ਏ।
ਹੈਲੋ-ਹੈਲੋ, ਹਾਂਜੀ।
ਮੈਂ ਕਿਹਾ ਕੂੜੇ ਵਾਲੀ ਗੱਡੀ ਆਂਦੀ ਏ। ਕੂੜੇ ਵਾਲੀ ਗੱਡੀ ਦੇ ਅੰਦਰ ਈ ਸੁੱਟੋ। ਨਾਲੀ 'ਚ ਸੁਟ ਕੇ ਕਰਨਾ ਕੀ।
ਤੁਹਾਡੀ ਆਵਾਜ਼ ਈ ਬੜੀ ਘੱਟ ਆ ਰਹੀ।
ਹਮ, ਇੱਕ ਮਿੰਟ।
ਹਾਂਜੀ-ਹਾਂਜੀ-ਹਾਂਜੀ। ਹੁਣ ਹਾਂਜੀ-ਹਾਂਜੀ। ਹੁਣ ਠੀਕ ਆ।
ਮੈਂ ਕਿਹਾ ਮੈਂ ਕਿਹਾ ਨਾਲੀ ਦੇ ਅੰਦਰ ਸੁੱਟ ਕੇ ਕਰਨਾ ਕੀ ਏ। ਕੂੜੇ ਵਾਲੀ ਗੱਡੀ ਆਂਦੀ ਤੇ ਐ। ਉਹਦੇ ਅੰਦਰ ਸੁੱਟੋ।
ਉਹੀ ਤਾਂ ਕਹਿ ਰਹੀ ਪਰ ਸਾਡੇ ਨਾਲੀਆਂ ਨਹੀਂ ਹੈ ਸਾਡੇ ਤਾਂ ਬੰਦ ਹੈਗੀਆਂ ਵ ਸਾਰੀਆਂ ਨਾਲੀਆ ਹਾਂਜੀ। ਮੈਂ ਵੈਸੇ ਮਤਲਬ ਇੱਕ, ਗੱਲ ਦੱਜੀ ਮੈਂ ਜਿੰਨਾਂ ਨਾਲੀਆਂ ਹੁੰਦੀਆਂ, ਹਾਂਜੀ। ਤੁਹਾਡੇ ਵੀ ਨੀ ਨਾਲੀਆਂ ਹੋਣੀਆ ਕਿ ਹੈਗੀਆ,
ਨਹੀਂ ਸਾਡੇ ਬਹੁ ਨਾਲੇ ਨਾਲੀ ਹੀ ਨਹੀ ਹੈਗੀ।
ਨਾਲੇ ਨੇ, ਅੱਛਾ, ਤੇ ਉਹਨਾਂ ਚ ਵੀ ਲੋਕੀ ਮਤਲਬ ਸੁੱਟ ਜਾਂਦੇ ਹੋਣੇ।
ਨਈ ਹੁਣ ਨਹਈ ਇਹਨਾ ਨਹੀਂ ਸੁੱਟਦੇ। ਨਾਲੇ ਵਿਚ ਨੀ ਸਾਡੇ ਓ ਸਾਮਣੇ ਬਿਲਕੁਲ ਉਹ ਹੈਗਾ ਉੱਥੇ ਸੁੱਟ ਦਿੰਦੇ ਨੇ।
ਹਾਂ ਤੇ ਫੇਰ ਉਹ ਚੁੱਕਣ ਨੀ ਆਦੇ ਤੁਹਾਡੇ ਕੋਈ ਕੂੜੇ ਵਾਲੇ।
ਆਦੇ ਨੇ ਉਹ ਇੱਕ ਮਤਲਬ ਓਈ ਸਵੇਰ ਵੇਲੇ ਹੀ ਆਦੇ ਨੇ। ਫੇਰ ਉਹ ਗੰਦ ਪੈ ਜਾਂਦਾ ਰਾਤ ਤੱਕ ਤੇ, ਹਾਂ। ਸਵੇਰੇ ਚੁੱਕ ਲੈਂਦੇ ਨੇ।
ਅੱਛਾ ਮਤਲਬ ਇੰਝ ਪ੍ਰੋਸੀਜਰ ਚੱਲਦਾ ਰਹਿੰਦਾ ਹੈ ਕਿ ਉਹ ਸੁੱਟ ਦਿੰਦੇ ਨੇ ਉਹ ਫਿਰ ਸਵੇਰੇ ਲੈ ਜਾਂਦੇ ਨੇ।
ਹਾਂ।
ਹਾਂ, ਠੀਕ ਆ।
ਇੱਕ ਸਾਡੇ ਘਰ ਦੇ ਬਿਲਕੁਲ ਸਾਹਮਣੇ ਆ ਨਾ ਤੇ ਮੱਛਰ ਮੁੱਛਰ ਵੀ ਨਾਲੀਆ,
ਮੱਛਰ ਤੇ ਬਹੁਤ ਹੁਣ ਮਤਲਬ ਜੇ ਥੇ ਪਾਣੀ, ਠਹਿਰ ਗਿਆ ਨਾ ਥੋੜ੍ਹਾ ਜਿਹਾ ਉਹ ਨਹੀਂ ਸੁੱਕਿਆ ਉੱਥੇ ਇੰਨਾ ਸਾਰਾ ਮੱਛਰ ਪੈਦਾ ਹੋ ਜਾਂਦਾ ਨਾ।
ਐ ਹਾਂ।
ਬਹੁਤ ਮੱਛਰ ਪੈਦਾ ਹੋ ਜਾਂਦਾ ਇੱਕ ਵਾਰੀ ਤੋ ਫਿਰ ਉਹ ਫਿਰ ਲ ਗੰਦੀ ਉਹ ਤੇ ਫਿਰ ਬੱਚੇ ਬਿਮਾਰ ਹੁੰਦੇ ਨੇ। ਹੁਣ ਸਾਡੇ ਘਰ ਦੇ ਬਾਹਰ ਥੋੜ੍ਹਾ ਜਿਹਾ ਵੀ ਪਾਣੀ ਰਹਿ ਜੇ ਨਾ, ਇੱਕ ਬਾਰਿਸ਼ ਆਣ ਦੀ ਦੇ ਰਹੀ ਔਰ ਪਾਣੀ ਇਕੱਠਾ ਹੋ ਗਿਆ ਮੱਛਰ ਹੀ ਮੱਛਰ ਇੰਨਾ ਮੱਛਰ ਪੈਦਾ ਹੁੰਦਾ, ਹੁਣ ਮੇਰਾ ਛੋਟ ਛੋਟਾ ਬੇਬੀ ਹੈ ਮੇਰਾ ਉਹਦੇ ਮਤਲਬ ਬੱਚਿਆਂ ਦਾ ਖੂਨ ਹੁੰਦਾ ਮਿੱਠਾ ਉਹਨਾ ਨੂੰ ਬੜੀ, ਜਲਦੀ ਮੱਛਰ ਪੈਂਦਾ ਹੈ ਉਹਦੇ ਸਾਰੀਆਂ ਲੱ ਤਾਂ ਮਤਲਬ ਮੱਛਰ ਨਾਲ ਭਰੀਆ ਹੀ ਹੋਈਆ ਸੀ ਉਸ ਦਿਨ ਮੈਂ ਦੇਖੀਆ ਫਿਰ ਅਸੀਂ, ਮਤਲਬ ਜਲਦੀ ਤੋਂ ਜਲਦੀ ਬਾਹਰ ਜਿਹੜਾ ਪਾਣੀ ਖੜਾ ਹੁੰਦਾ ਉਹ ਨਿਕਾਲਦੇ ਰਹਿੰਦੇ ਆ। ਹਾਂਜੀ। ਹੁਣ ਗਰਮੀਆਂ ਚ ਤਾ ਬੱਚਿਆਂ ਨੂੰ ਅਸੀਂ ਸ਼ੋਰਟ ਹੀ ਪਾਣੇ ਆ ਵੀ, ਤੁਹਾਨੂੰ ਪਤਾ, ਤੇ ਫੇਰ ਗਰਮੀ ਚ ਪੂਰੀ ਕਿੱਥੇ ਪਾਵਾਂਗੇ ਦੱਸੋ, ਹੂੰ। ਮਤਲਬ ਤੇ ਬੇਟੀ ਸੀਗੀ ਤੁੜ ਦੇਖ ਜਾਓ ਫੇਰ ਤੁਸੀਂ ਲੇਟ ਆ ਤਾ ਕਰਕੇ। ਚਲੋ ਕੋਈ ਨੀ ਫੇਰ, ਹੈਂ ਜੀ।
ਮੈਂ ਕਿਹਾ ਗਰਮੀ ਵੀ ਤੇ ਬਹੁਤ ਹੋਈ ਪਈ ਆ। ਉੱਪਰ, ਉੱਪਰ ਕੱਪੜੇ, ਉੱਪਰ ਕੱਪੜੇ ਸੁੱਕਣੇ ਪਾਉਣ ਜਾਓ ਦੋ ਮਿੰਟ ਵਿੱਚ ਕੱਪੜੇ ਸੁੱਕ ਜਾਂਦੇ ਨੇ।
ਦੋ ਮਿੰਟ ਚ ਓ ਆਪ ਵੀ ਸੁੱਕ ਜਾਂਦੇ ਹਾ ਅਸੀਂ।
ਹਾਂ ਉਹ ਆਪ ਵੀ ਸੁੱਕ ਜਾਣੇ ਆ। ਬਾਰਿਸ਼ ਪੈਂਦੀ ਹੈ ਇੱਕ ਦਿਨ ਇੱਕ ਦੋ ਦਿਨ ਪੈਂਦੀ ਹੈ ਸਹੀ ਰਹਿੰਦਾ ਫਿਰ। ਉਹੀਓ ਗਰਮੀ ਪੈ ਮਤਲਬ ਧੁੱਪ ਪੈ ਜਾਂਦੀ ਹੈ ਤੇ ਫਿਰ ਉਹੀਓ ਚ,
ਹੂੰ, ਹਾਂਜੀ।
ਤੁਹਾਡੇ ਉੱਧਰ ਦਾ ਮੌਸਮ ਕਿਵੇ ਦਾ ਐ।
ਸਾਡੇ ਇੱਥੇ ਬਹੁਤ ਗਰਮੀ ਬਹੁਤ ਜ਼ਿਆਦਾ
ਅੱਛਾ ਬਾਰਿਸ਼ ਨਹੀਂ ਪਈ।
ਨਾ ਬਿਲਕੁਲ ਵੀ ਨਹੀਂ
ਹਾਂਜੀ
ਨਾ ਨਾ ਮੈਂ ਕਿਹਾ ਬਿਲਕੁਲ ਵੀ ਨੀ
ਅੱਛਾ ਸਾਡੇ ਇੱਧਰ ਪਈ ਸੀ ਤਿੰਨ ਚਾਰ ਦਿਨ ਪਹਿਲੇ
ਅੱਛਾ ਅੱਛਾ
ਹਾਂ ਹੁਣ ਉਹੀਏ ਧੁੱਪ ਵਾਲੀ ਬਹੁਤ ਤੇਜ ਧੁੱਪ ਹੈਗੀ ਹੈ
ਹੁਣ ਸਾਡੇ ਆਪ ਬਹੁਤ ਜ਼ਿਆਦਾ ਇੰਨੀ ਗਰਮੀ ਬਾਰਿਸ਼ ਦਾ ਤੇ ਨਾਮੋ ਨਿਸ਼ਾਨ ਨੀ
ਤੇ ਹਵਾ ਵੀ ਚੱਲ ਹਵਾ ਰੁ ਮਤਲਬ ਤੇਜ਼ ਹੈ ਰੁਕੀ ਦੀ ਹੈ ਬਿਲਕੁਲ
ਬਿਲਕੁਲ ਰ ਗੁੰਮ ਆ ਹਵਾ ਵੀ ਨਹੀਂ ਚੱਲਦੀ ਪਈ ਮੌਸਮ ਦਾ ਤੇ ਬਹੁਤ ਬੁਰਾ ਹਾਲ ਹੈ।
ਹਮ
ਹਾਂਜੀ ਨਹੀਂ ਵੈਸੇ ਸਾਨੂੰ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ। ਕਿ ਕੂੜਾ ਮਤਲਬ ਡਸਟਬੀਨ ਚ ਹੀ ਪਾਓ ਕਿਉਂਕਿ ਕਈ ਬੱਚੇ ਹੁੰਦੇ ਨੇ ਵੱਡੇ ਬੱਚੇ ਘਰ ਚ ਹੀ ਕੂੜਾ ਫੇਕ ਦਿੰਦੇ ਨੇ ਮਤਲਬ ਜਿੱਥੇ ਖਾਇਆ ਉੱਥੇ ਹੀ ਪੋਲੀਥਨ ਰੈਪ ਉੱਥੇ ਹਾਂਜੀ ਉਹ ਵੀ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ।
ਹਾਂਜੀ
ਹਮ ਚਲੋ ਫੇਰ ਠੀਕ ਹੈ।
ਹਾਂਜੀ ਬਾਏ ਬਾਏ ਸਤ ਸ਼੍ਰਿ ਅਕਾਲ
ਬ